ਹਾਂਜੀ
ਸਤਿ ਸ੍ਰੀ ਅਕਾਲ ਕੀ ਹਾਲ ਹੈ
ਵਧੀਆ ਵਧੀਆ ਤੁਸੀਂ ਸੁਣਾਓ
ਬਸ ਬਹੁਤ ਵਧੀਆ ਹੋਰ ਕੀ ਹੋ ਰਿਹਾ
ਕੁਛ ਨੀ ਬਸ ਬੈਠੇ ਰ ਹਾਂ ਵੇਹਲੇ
ਵਿਹਲੇ ਹੋ ਗਏ ਉਹ
ਹੋਰ ਵਿਹਲੇ ਵਿਹਲੇ
ਡਿਨਰ ਹੋ ਗਿਆ।
ਡਿਨਰ ਕਦੋਂ ਤਾਂ ਅਸੀਂ ਤੇ ਅੱਠ ਵਜੇ ਕਰ ਲੈਂਦੇ ਹਾਂ। ਹਾਂਜੀ! ਜਲਦੀ ਕਰਨਾ ਚਾਹੀਦਾ ਵੈਸੇ ਵੀ
ਮੈਂ ਉਹੀਓ ਨਾ ਤੁਹਾਨੂੰ ਐ ਪੁੱਛਣਾ ਸੀ। ਬਈ ਇਹ ਨਾ ਮੈਂ ਤੁਹਾਨੂੰ ਦੇਖਿਆ ਸੀ। ਕਿ ਨਾ ਆਫਟਰ ਬੇਬੀ ਵੀ ਨਾ ਤੁਹਾਡਾ ਮਤਲਬ ਨਾ- ਨਾ ਵਜ਼ਨ ਘੱਟਿਆ ਨਾ ਵਧਿਆ। ਮਤਲਬ ਸੇ ਤੁਸੀਂ ਤੇ ਮੈਂ ਪੁੱਛਣਾ ਚਾਹ ਰਹੀ ਸੀ ਵੀ ਮੇਰਾ ਨਾ ਥੋੜਾ ਜ ਮੈਨੂੰ ਆਪਣੀ ਸਕਿਨ ਨਾਲ ਵੀ ਪ੍ਰੋਬਲਮ ਆ ਰਹੀ ਹੈ ਤੇ ਕੀ ਕਰ ਰਹੇ ਹੋ ਤੁਸੀਂ ਵੈਸੇ ਅੱਜ ਕੱਲ ਮਤਲਬ ਜਿਹੜਾ ਮੇਨਟੇਨ ਕੀਤਾ ਹੈ ਤੇ ਯੋਗਾ ਕਰਨ ਤੁਸੀਂ ਕਿੱਥੇ ਬਾਹਰ ਜਾਂਦੇ ਹੋ ਕਿ ਆਪੇ ਕਰਦੇ ਹੋ
ਆਪੇ ਘਰ ਹੀ ਸਵੇਰੇ
ਅੱਛਾ ਐਕਚੁਲੀ ਨਾ ਮੈਨੂੰ ਥੋੜ੍ਹਾ ਜਿਹਾ ਨਾ ਹੁਣ ਜਿਵੇਂ ਮੇਰਾ ਸਿਟਿੰਗ ਦਾ ਆਲਮੋਸਟ ਜੋਬ ਹੁੰਦੀ ਹੈ ਜਿਵੇਂ ਬੈਠ ਬੈਠ ਕੇ ਤੁਹਾਨੂੰ ਪਤਾ ਹੈ ਤੇ ਨਾ ਮੈਨੂੰ ਲੱਗਦਾ ਕਿ ਮੇਰੀ ਥੋੜ੍ਹੀ ਜਿਹੀ ਹੈਲਦੀ ਹੋ ਰਹੀ ਆ ਮੈਂ ਹਨਾ ਹੁੰਦਾ ਹੈ ਥੋੜਾ ਜਿਹਾ ਫੀਲ ਜਿਹਾ ਹਉਂਦਾ ਹੈ ਤੇ ਮੈਂ ਉਹੀ ਸੋਚਿਆ ਹਾਂ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂਗੀ ਕਿ ਵੀ ਤੁਸੀਂ ਕੀ ਕਰ ਰਹੇ ਹੋ ਉਹਦੇ ਵਾਸਤੇ ਮਤਲਬ ਕੁਛ ਵੈਸੇ ਉਹ ਵੀ ਲੈਂਦੇ ਹੋ ਕੋਈ ਮਤਲਬ ਕਿ ਜਿਵੇਂ ਕੋ ਉਹ ਨੀ ਹੁੰਦੇ ਕਾਰਡ ਹਾਂ ਸਪਲੀਮੈਂਟਸ ਵਗੈਰਾ ਜਾਂ ਕੁਛ ਹਾਂ ਚਲੋ ਸਪਲੀਮੈਂਟ ਛੋੜੋ ਅੱਜ ਕੱਲ੍ਹ ਜਿਵੇਂ ਉਹ ਸਾਰੇ ਨੀ ਜਿਵੇਂ ਗ੍ਰੀਨ ਟੀ ਪੀਂਦੇ ਪਏ ਨੇ ਜਾਂ ਕੋਈ ਕਾੜਾ ਟਾਈਪ ਪੀ ਰਹੇ ਨੇ ਐਵੇਂ ਤਾਂ ਵੀ
ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਕੁਛ ਨੀ ਗਰਮੀ ਇੰਨੀ ਹੈ ਕਾੜੇ ਕੀ ਪੀਣੇ ਨੇ ਹ ਮੈਂ ਤਾਂ ਸਵੇਰੇ ਜਾਂਦੀ ਹਾਂ ਵੋਕ ਤੇ, ਸਵੇਰੇ ਉੱਠਦੀ ਹਾਂ ਨਾ ਜਿਸ ਲਈ। ਹਨਾ।
ਹਾਂਜੀ, ਕੀ ਕਰਦੇ ਹੋ ਫੇਰ?
ਤੁਸੀਂ ਕਿੰਨੇ ਵਜੇ ਉੱਠਦੇ ਹੋ।
ਸਵੇਰੇ ਹੁਣ ਜਿਵੇਂ ਬੱਚਿਆਂ ਨੂੰ ਹੁਣ ਭੇਜਣਾ ਹੁੰਦਾ ਸਕੂਲ, ਤੇ ਉਹੀਓ ਸਾਢੇ ਪੰਜ ਤੱਕ ਤੇ ਉੱਠਣਾ ਹੀ ਪੈਂਦਾ।
ਨਹੀਂ ਮੈਂ ਵੀ ਇੰਨੇ ਵਜੇ ਉੱਠਣੀ ਆ ਵੈਸੇ ਤੇ, ਮੈਂ ਤੇ ਕਈ ਵਾਰੀ ਛੇ ਵਜੇ ਉੱਠਣੀ ਆ।
ਹਾਂ ਬਸ, ਉਹੀ ਨਾ ਮੈਨੂੰ ਬੱਚਿਆਂ ਦਾ ਸਕੂਲ ਦਾ ਹੁੰਦਾ ਨਾ, ਦੋਨਾਂ ਦਾ ਲੰਚ ਤਿਆਰ ਕਰਨਾ ਹੁੰਦਾ। ਤੇ ਹਾਂ, ਸੈਵਨ ਓ ਕਲੋਕ ਤੱਕ ਮੇਰੇ ਬੱਚੇ ਚਲੇ ਜਾਂਦੇ ਨੇ।
ਹਾਂ ਬਸ, ਮੇਰੇ ਤੇ ਸੈਵਨ ਫੋਰਟੀ ਤੇ ਜਾਂਦੇ ਨੇ।
ਅੱਛਾ, ਐਕਚੁਲੀ ਇਹਨਾਂ ਦੀ ਵੈਨ ਆ ਜਾਂਦੀ ਨਾ, ਉਹ ਅੱਧਾ ਪੌਣਾ ਘੰਟਾ ਪਹਿਲੇ ਆਂਦੀ ਸੀ।
ਹਾਂ ਬਸ ਜਿਹੜੇ ਕੈਬ ਵਗੈਰਾ ਹੁੰਦੇ ਨਾ, ਵੈਨ ਜਿਹਨਾਂ ਦੀ ਆਂਦੀ ਏ ਬੱਸ, ਉਹਨਾਂ ਨੂੰ ਜਲਦੀ ਜਾਣਾ ਪੈਂਦਾ ਨਾ।
ਬਸ ਉਹੀ ਨਾ, ਹਾਂਜੀ ਇਹੀ ਉਹ ਆਪਣੇ ਸਕੂਲ ਇਥੇ ਜਿਹੜਾ ਹੈਗਾ ਵੱਡਾ ਹੈਗਾ ਕੌਨਵਿਸ਼ਚ।
ਅੱਛਾ ਨਿਸ਼ਚੇ ਸੀ, ਹਾਂ ਤੁਹਾਨੂੰ ਸਿੱਧਾ- ਸਿੱਧਾ ਪੈਂਦਾ ਹੋਏਗਾ ਨਾ। ਉਥੋਂ ਦੀ ਵਿਸ਼ਨੂੰ ਗਾਰਡਨ ਦੀ, ਉਹ ਮੇਨ ਰੋਡ ਤੋਂ ਸਿੱਧਾ- ਸਿੱਧਾ, ਹਾਂ ਬਸ ਠੀਕ ਐ। ਉਹ ਬੱਸ ਸਟੈਂਡ ਤੋਂ ਅੱਗੇ ਕਨਈਆ ਚੌਂਕ ਹੈ ਨਾ, ਫੇਰ ਸਿੱਧੀ ਬਸ ਜਾਂਦੀ ਹੋਣੀ ਠੀਕ- ਠੀਕ ਏ, ਹਾਂ ਮੇਰੇ ਤੇ ਬੱਚੇ ਜੀ ਐਥੀ ਐਸ ਸੀ ਪਬਲਿਕ ਸਕੂਲ, ਬਿਲਕੁਲ ਨੇੜੇ ਐ।
ਬਸ ਉਹੀ ਨਾ, ਤੇ ਕੀ ਕਰਦੇ ਹੋ ਯੋਗਾ ਵਾਸਤੇ।
ਮੈ ਸਵੇਰੇ ਬਸ ਸਵੇਰੇ ਉੱਠ ਕੇ ਨਾ, ਗਰਮ ਪਾਣੀ ਪੀਂਨੀ ਆਂ।
ਅੱਛਾ।
ਨਾ ਨੂਹ ਕੇ ਫਰੈਸ਼ ਹੋ ਕੇ, ਫੇਰ ਮੈਂ ਗੁਰਦੁਆਰੇ ਚੱਲ ਜਾਂਨੀ ਆਂ। ਠੀਕ ਏ ਵੋਕ ਆਪੀ ਹੋ ਗਈ ਇਹਦੇ ਨਾਲ, ਥੋੜੀ ਬਹੁਤੀ ਠੀਕ ਏ, ਫੇਰ ਘਰ ਆ ਕੇ ਮੈਂ ਥੋੜ੍ਹੀ ਬਹੁਤੀ ਐਕਸਰਸਾਈਜ਼, ਵਾਰਮਅਪ ਵਗੈਰਾ ਕਰ ਲੈਂਨੀ ਆਂ।
ਹੂੰ- ਹੂੰ- ਹੂੰ
ਠੀਕ ਐ, ਨਾਲੇ ਮੈ ਆਪਣੀ ਡਾਇਟ ਵਿਚ ਨਾ ਕੁਛ ਐਕਸਟਰਾ ਚੀਜ਼ਾਂ ਨੀ ਖਾਂਦੀ, ਜਿਵੇ ਬਾਹਰ ਦਾ ਕੁਛ ਹੋ ਗਿਆ। ਜਾਂ ਵੀਕਐਂਡ ਤੇ ਖਾ ਲਿਆ, ਮੇਰੀ ਡਾਇਟ ਬੜੀ ਲਿਮਟਿਡ ਚੀਜਾਂ ਖਾਂਨੀ ਆਂ ਮੈਂ।
ਅੱਛਾ, ਮਤਲਬ ਕਹਿਣ ਦਾ ਮਤਲਬ ਐ, ਕਿ ਤੁਸੀਂ ਬਾਹਰ ਦਾ ਔਵਾਇਡ ਕਰਦੇ ਓ ਰਾਈਟ।
ਔਵਾਇਡ ਨੀ ਕਰਦੀ, ਖਾਂਦੀ ਮੈਂ ਸਭ ਕੁਛ ਜਿਵੇਂ ਅਸੀਂ ਬਾਹਰ ਗਏ, ਤੇ ਕੁੱਛ ਕੁਛ ਵੀ ਖਾਣੀ ਆ ਵੀ, ਇੱਕ ਦੋ ਬਾਈਟ। ਹੁੰਦੀ ਰਹਿੰਦੀ ਐ ਮਤਲਬ, ਇਹ ਨੀ ਕਿ, ਮੈਂ ਹਾਂ-ਹਾਂ ਮੇਰਾ ਪੋਰਸ਼ਨ ਬੜਾ ਘੱਟ ਹੈਗਾ। ਚੀਜ਼ ਖਾਣ ਦਾ, ਹਾਂ, ਅਗਰ ਮੈਂ ਕਿਧਰੇ ਬਾਹਰ ਜਾਵਾਂ ਵੀ ਨਾ
ਹੂੰ,
ਚਨੇ ਖਾਣਾ, ਮੇਰਾ ਮਨ ਜ਼ਰੂਰ ਕਰੇਗਾ। ਮੈਂ ਘਰੋਂ ਪਹਿਲਾਂ ਹੀ ਰੋਟੀ ਖਾ ਕੇ ਜਾਨੀ ਆਂ, ਕਿ ਮੈਨੂੰ ਕੋਈ ਕੰਮ ਪਹਿਲਾਂ ਕਰੇ ਖਾਣ ਵਾਸਤੇ, ਮੇਰਾ ਟੰਮੀ ਪਹਿਲੇ ਫੁੱਲ ਹੋਈ, ਮੈਂ ਖਾਵਾਂਗੀ ਨੀ ਕੁਛ।
ਅੱਛਾ- ਅੱਛਾ, ਠੀਕ ਐ।
ਹੋਰ ਵੈਸੇ ਵੀ ਏਟ ਓ ਕਲੌਕ ਰਾਤੀ, ਅਸੀਂ ਡਿਨਰ ਕਰ ਲੈਂਨੇ ਆਂ।
ਹਾਂ
ਠੀਕ ਏ, ਮਤਲਬ ਅੱਜ-ਕੱਲ੍ਹ ਜ਼ਿਆਦਾ ਫੈਟ ਦਾ ਜੋ ਰੀਜ਼ਨ ਏ ਨਾ ਇਹ ਜਿਹੜੀ ਅਸੀਂ ਟੈਮ ਸਿਰ ਰੋਟੀ ਨਹੀ ਖਾਂਦੇ ਨਾ, ਇਹੀ ਹੋਏਗਾ ਰੀਜ਼ਨ।
ਹਾਂ ਬਸ ਉਹੀ ਹੋ, ਸਾਡਾ ਨਾ ਐਕਚੁਲੀ ਟੈਮ ਟੇਬਲ, ਬਿਲਕੁਲ ਸਹੀ ਕਹਿ ਰਹੇ ਹੋ, ਸਾਡਾ ਟਾਈਮ ਟੇਬਲ ਨਾ ਐਹ
ਹੁੰਦਾ
ਤੈ ਹਾਂਜੀ -ਹਾਂਜੀ
ਬਸ ਖਾਣੇ ਮੈਂ ਦੋ ਫੁਲਕੇ ਹੀ ਨੇ। ਸਵੇਰੇ ਵੀ ਸਵੇਰੇ ਈਵਨ ਮੈਂ ਦੇਸੀ ਘਿਓ ਦੇ ਪਰੋਂਠੇ ਖਾਣੇ ਹੀ ਖਾਂਦੇ ਹੁੰਦੀ ਸੀ, ਨਹੀਂ ਤੇ ਮੈ ਰੋਟੀ ਇਹ ਨਹੀ ਖਾ ਸਕਦੀ ਸਿੰਪਲ, ਮੇਰੇ ਅੰਦਰ ਹੀ ਨਹੀ ਜਾਂਦੀ ਸਵੇਰੇ- ਸਵੇਰੇ। ਅਸੀਂ ਪਰੋਂਠੀ ਖਾਂਨੇ ਆਂ, ਹੁਣ ਤੁਸੀ ਕਹਿ ਰਹੇ ਹੋ ਕਿ ਮੈਂ ਤੁਹਾਨੂ ਲੱਗਦੀ ਹਾਂ, ਹਾਂਜੀ ਹੁਣ ਤੁਸੀਂ ਕਹਿ ਰਹੇ ਹੋ ਨਾ ਕੀ ਲੱਗਦਾ ਨਹੀ ਕਿ ਮੈ ਮੋਟੀਆਂ ਜ ਕੋਈ ਕੁਛ ਡਾਇਟ ਮੇਰੀ ਉਹਨੀ ਏ। ਬਸ ਮੈ ਖਾਣੀ ਹੀ ਮਤਲਬ
ਮਤਲਬ ਮੈਨੇਜ ਨੂੰ ਕਰ ਮੈਨੇਜ ਕਰ ਦਿਓ ਆਪਣੇ ਡਾਇਟ ਨੂੰ ਐਕਚੂਲੀ ਹੈਨਾ ਹਾਂ।
ਨਾਲੇ ਮੇਰਾ ਉੱਪਰ ਥੱਲੇ ਦਾ ਹੋ ਗਿਆ ਹੁਣ ਮੇਰਾ ਕਿਚਨ ਉਪਰ ਆ ਗਿਆ ਥਰੀ ਮੰਥ। ਹੋ ਗਏ ਨੇ ਫੋਰ ਮੰਥ ਹੋ ਗਏ ਨੇ ਉਪਰ ਆਏ ਦੇ ਕਿਚਨ ਪਹਿਲੇ ਥੱਲੇ ਸੀ ਰੂਮ ਉਪਰ ਸੀ ਮੈ। ਕਦੀ ਕਧਾਰ ਸਫ਼ਾਈ ਕਰਦੀ ਸੀ ਉਪਰ ਦੀ ਹਫ਼ਤੇ 'ਚ ਇਕ ਵਾਰੀ ਰਾਤੀ ਤੇ ਸੋਨ ਆਉਦੇ ਸੀ ਇਹ ਨਾਲੇ ਹੁਣ ਹੋ ਗਿਆ ਕਿਚਨ ਉਪਰ
ਹਾਂ।
ਕਿਚਨ ਉਪਰ ਹੋ ਗਿਆ ਤੇ ਵਾਸ਼ਿੰਗ ਮਸ਼ੀਨ ਵੀ ਉਪਰ ਆ ਗਈ ਏ ਹੁਣ ਕਰਦੇ- ਕਰਦੇ ਹੁਣ ਸਾਰੇ ਉਪਰ ਆਉਦੇ ਨੇ ਰੋਟੀ। ਖਾਣ ਨੂੰ ਹੁਣ ਸਫ਼ਾਈ ਵੀ ਚਾਹੀਦੀ ਹੈ ਹੁਣ ਥੱਲੇ ਕਰਦੇਸੀ ਬਸ ਇਕ ਕਮਰਾ ਹੁੰਦਾ ਸੀ। ਤੇ ਨਾਲ ਛੋਟਾ ਜਿਹਾ ਬਰਾਂਡਾ ਹੁਣ ਉਪਰ ਆ ਕੇ ਚਾਰ ਕਮਰੇ ਹੋ ਗਏ ਨੇ ਫੇਰ ਨਾਲ ਬਰਾਂਡਾ। ਹੋ ਗਿਆ ਕੰਮ ਡਬਲ ਹੋ ਗਿਆ ਠੀਕ ਏ ਫੇਰ ਕੋਈ ਥੱਲੇ ਆਇਆ ਉੱਪਰ ਥੱਲੇ ਉੱਪਰ ਸਾਰਾ ਦਿਨ ਤੇ ਸਟੇਇਰਸ ਤੇਹੀ ਚੜ੍ਹਦੇ ਰਹੋ।
ਤੇ ਨਹੀਂ ਵੈਸੇ ਅਹ ਔਖਾ ਨੀ ਹੋ ਜਾਂਦਾ ਤੁਹਾਨੂੰ ਕਿਚਨ ਵਿੱਚ ਮਤਲਬ ਅਗਰ ਵ ਜੱਦ ਕੋਈ ਆਇਆ ਗਿਆ ਹੋਵੇ ਤੇ
ਨਹੀਂ ਵੈਸੇ ਨਾ ਥੱਲੇ ਮਤਲਬ ਮੰਮੀ ਨੇ ਥੱਲੇ ਇੱਕ ਛੋਟਾ ਮਤਲਬ ਰੱਖਿਆ ਦਾ ਣਾ ਕਿਚਨ ਦਾ ਸਮਾਨ ਗੈਸ ਵਗੈਰਾ ਥੱਲੇ ਵੀ ਪਿਆ ਤਾ।
ਹੈਲੋ।
ਅਗਰ ਕੋਈ ਆਏ ਨਾ ਕੋਈ ਮਤਲਬ ਕਿਸੇ ਵੇਲੇ ਮੈਂ ਘਰ ਨੀ ਹੁੰਦੀ ਤੇ ਉਹ ਮਤਲਬ ਚਾਹ ਵਗੈਰਾ ਥੱਲੇ ਬਣਾ ਲੈਂਦੇ ਨੇ ਰੋਟੀ ਵੀ ਬਣਾ ਲੈਂਦੇ ਨੇ।
ਅੱਛਾ।
ਮਤਲਬ ਥੋੜਾ ਬਹੁਤਾ ਥੱਲੇ ਰੱਖਿਆ ਦਾ ਸਮਾਨ ਟਰੋਲੀ ਵਿੱਚ ਗੈਸ ਗੂਸ ਸਭ ਪਿਆ ਦਾ ਥੱਲੇ। ਮਤਲਬ ਮੇਨ ਹੁਣ ਮੈਂ ਹੈਗੀ ਹ ਤੇ ਹੁਣ ਰੋਟੀ ਵਗੈਰਾ ਤੇ ਉੱਪਰ ਹੀ ਬਨੇਗੀ ਨਾ। ਬਸ ਆ ਹੁਣ ਮੈਂ ਨੀ ਸੀ ਘਰ ਗਈ ਦੀ ਸੀ ਆਪਣੇ ਤੇ ਥੱਲੇ ਰੋਟੀ ਬਣਾਉਂਦੇ ਸੀ।
ਉਹੀ ਨਾ ਬੱਚਿਆਂ ਨਾਲ ਏਦਾ ਹੀ ਮੁਸ਼ਕਿਲ ਹੋ ਜਾਂਦਾ ਬਾਰ ਬਾਰ।
ਹਾਂ ਬਸ ਸਾਰਾ ਦਿਨ ਮੈਂ ਉੱਪਰ ਥੱਲੇ ਇੰਜ ਕੰਮ ਲੱਗੇ ਰਹਿੰਦੇ ਆ।
ਹਮ।
ਕਦੀ ਇਹ ਹੋੋਣ ਵਾਲੇ ਦੋਨੋ ਪਾਸੇ ਰਸ। ਹੋ ਗਿਆ ਇੱਥੋ ਦੀ ਵੀ ਹੋ ਗਿਆ ਨਾਲ ਦੁਕਾਨ ਵਾਲੇ ਪਾਸੇ ਵੀ ਹੋ ਗਿਆ ਕਈ ਵਾਰੀ ਬੱਚੇ ਉਥੋਂ ਦੀ ਚਲੇ ਜਾਂਦੇ ਹਾਂ ਉਥੋਂ ਦੀ ਅਸੀ ਆ ਜਾਂਦੇ ਹਾਂ ਬਸ ਏ ਕੰਮ ਚੱਲਿਆ ਰਹਿੰਦਾ ਹ ਤੇ
ਤੁਹਾਨੂੰ ਦੌੜ ਭੱਜ ਲੱਗੀ ਰਹਿੰਦੀ ਹੈ ਨਾ।
ਹਾਂ ਬਸ ਇਹਹੀ ਹੋ ਸਮਝ ਲੈ ਐ ਵਰਡ ਬਿਲਕੁਲ ਸਹੀ ਬੋਲਨ।
ਸਹੀ ਕਿਉਂਕਿ ਹਾਂ ਕਿਉਂਕਿ ਦੇਖੋ ਬੱਚੇ ਹੈਗੇ ਛੋਟੇ ਦੋਨਾਂ ਦੇ ਪਿੱਛੇ ਪਿੱਛੇ।
ਮੇਰੀ ਛੋਟੀ ਗੁੜੀਆ ਤੇ ਉਹ ਤੇ ਹੱਥ ਆਂਦੀ ਹੀ ਨੀ ਬਿਲਕੁਲ ਵੀ ਉਹਨੇ ਇੱਥੋਂ ਦੇਖ ਲੈਣਾ ਪਾਪਾ ਦੀ ਸਕੂਟੀ ਦੀ ਆਵਾਜ਼ ਆ ਗਈਏ ਬੁਲਟ ਦੀ ਆਵਾਜ਼ ਆ ਗਈਏ ਇੰਨੇ ਥੋਂ ਦੂਰ ਪਾਪਾ ਰੁਕ ਜੋ ਮੈਂ ਵੀ ਆ ਰਹੀ ਹੁੰ ਰੁਕ ਜੋ ਰੁੱਕ ਜੋ। ਇਹ ਨੀ ਉੱਥੋਂ ਦੌੜਦੇ ਜਾਣਾ ਫੇਰ ਇਹਦੇ ਮਗਰ ਮਗਰ ਮੈਂ ਜਾਵਾਂਗੀ ਕਿਧਰ ਥੱਲੇ ਨਾ ਡਿੱਗ ਜੇ।
ਹਾਂ ਉਹ ਹੈ ਨਾ ਐ ਬੱਚਿਆਂ ਬਹਾਨੇ ਤੁਸੀਂ ਤੁਸੀਂ ਵੀ ਘੁੰਮ ਆਉਂਦੇ ਹੋਰ ਕੀ ਹੈਂ।
ਹੁਣ ਇਹਨੇ ਸਾਰੇ ਰਸਤੇ ਜਿੰਨੀ ਸਿੜਿਆ ਨੇ ਨਾ ਸਾਰੇ ਰਸਤੇ ਏਨਾ ਪਲਾਂਟਸ ਪਏਦੇ ਨੇ। ਹੁਣ ਮੇਰੇ ਧੀ ਜਿੰਨੇ ਜਿੰਨੇ ਰਸਤੇ ਭੋੜੀਆਂ ਜਾਂਦੀ ਜਾਏਗੀ ਸਾਰਿਆਂ ਵਿੱਚ ਮਿੱ ਟੀ ਕੱਢ ਕੇ ਥੱਲੇ ਸੁੱਟੀ ਜਾਏਗੀ ਥੱਲੇ ਗੇਰੀਜਾਏਗੀ ਸਾਰਾ ਦਿਨ ਇਹਦੀ ਗੱਲਾਂ ਵ
ਸਮਝ ਗਈ ਮੈਂ ਤੁਹਾਨੂੰ ਕਹਿ ਤੇ ਰਹੀ ਹਾਂ ਸਾਰਾ ਤੇ ਰੀਜ਼ਨ ਅਹਿ ਹੋਇਆ ਤੁਹਾਡੇ ਮਤਲਬ ਪਤਲੇ ਹੋਣ ਦਾ।
ਹਾਂ ਬਸ ਇਹੀ ਰੀਜ਼ਨ ਵੈਸੇ ਤੁਾਨ ਮੈਂ ਦੱਸਾਂ ਅਗਰ ਸੱਚ ਤਾਂ ਮੇਰਾ ਵੇਟ ਹੈਗਾ ਸੀ ਥੋੜ੍ਹੇ ਟਾਈਮ ਪਹਿਲੇ ਸੈਵਨਟੀ ਸਿਕਸ ਕੇ ਜੀ। ਤੇ ਜਿਹੜਾ ਆਟੋਮੈਟਿਕ ਨੂ ਸਾਵੇਂਟੀ ਟੂ ਤੇ ਆ ਗਿਆ ਹ ਜਿਦੇ ਚ ਮੈਂ ਕੁਛ ਨੀ ਕੀਤਾ ਕੁਛ ਨੀ ਕੀਤਾ ਪਰ ਕੱਪੜੇ ਮੈਨੂੰ ਉਝ ਹੀ ਆਉਂਦੇ ਪਏ ਨੇ ਪਰ ਵੇਖਣ ਵਾਲਾ ਬੰਦਾ ਕਹਿੰਦਾ ਨਹੀਂ ਤੂੰ ਪਤਲੀ ਹੋ ਗਈ ਹੈ। ਹੋ ਗਈ ਹੋਵਾਂਗੀ ਸ਼ਾਇਦ ਪਤਾ ਨੀ।
ਹਾਂ ਮੈਂ ਤਾਂਹੀ ਤੇ ਕਹਿ ਰਹੀ ਹਾਂ ਨਾ ਮੈਂ ਤੁਹਾਨੂੰ ਦੇਖਿਆ ਹੈ ਨਾ ਤੇ ਮੈਂ ਤਾਂਹੀ ਗਿਆ ਮੈਂ ਕਿਹਾ। ਆਫਟਰ ਬੇਬੀ ਵੀ ਜਿਵੇਂ ਹੁੰਦਾ ਨਾ, ਥੋੜ੍ਹਾ ਜਿਹਾ ਸਰੀਰ ਖੁੱਲ ਜਾਂਦਾ, ਆਝ
ਨਹੀਂ ਥੋੜਾ ਜਿਹਾ ਫਰਕ ਮੇਰੇ ਚ ਪਿਆ ਹੈ ਵੈਸੇ ਐਸੀ ਗੱਲ ਨਹੀਂ ਹੈ, ਇਹ ਮੇਰੀ ਛੋਟੀ ਕੁੜੀਆਂ ਤੋਂ ਬਾਅਦ, ਥੋੜਾ ਜਿਹਾ ਤੇ ਪਿਆ, ਪਰ ਇੰਨਾ ਨੀ ਪਹਿਲੇ ਤਾਂ ਮੈਂ ਬੜੀ ਜਦੋਂ ਮੇਰੀ ਛੋਟੀ ਕੁੜੀ ਹੋਈ ਸੀ ਨਾ, ਪਹਿਲੇ ਮੈਂ ਬੜੀ ਮੋਟੀ ਹੋ ਗਈ ਸੀ
ਅੱਛਾ ਅੱਛਾ ਅੱਛਾ
ਆਪਣੇ ਆਪ ਚ ਲੱਗਦਾ ਸੀਗਾ, ਇਹ ਕਿਸ ਤਰ੍ਹਾਂ ਹੋਈਆਂ ਪਰ ਹੁਣ ਮੈਨੂੰ ਸੂਟ ਏ ਆਣ ਲੱਗ ਗੇ ਨੇ, ਤੇ ਮੈਨੂੰ ਖੁਸ਼ੀ ਬੜੀ ਹੁੰਦੀ ਹੈ ਕਈ ਜਿਹੜੇ ਨਹੀਂ ਆਉਂਦੇ ਉਹਦੇ ਮੈਂ ਨੁੱਕਰੇ ਲਾਤੇ ਨੇ, ਜਿਹੜੇ ਮੈਨੂੰ ਬਿਲਕੁਲ ਫਿਟ ਸੀ ਨਾ ਜਿਹੜੇ ਪਹਿਲੇ ਆਉਂਦੇ ਸੀ, ਉਹ ਕੱਪੜੇ ਨੀ ਮੈਨੂੰ ਆਉਂਦੇ।
ਅੱਛਾ
ਜਿਵੇਂ ਲੂਜ ਲੂਜ ਰੱਖੇ ਦਾ ਸੀ ਨਾ, ਉਹ ਆ ਜਾਂਦੇ ਨੇ, ਪਰ ਫੇਰ ਵੀ ਸ਼ੁਕਰਓ ਵੀ ਆ ਜਾਂਦੇ ਨੇ।
ਸਹੀ ਗੱਲ ਹੈ, ਤੇ ਫਿਰ ਸਵੇਰੇ ਉਹਦੇ ਚ ਐਕਸਰਸਾਈ ਚ ਕੀ ਕਰਦੇ ਹੋ
ਐਕਸਰਸਾਈਜ਼ ਵਿੱਚ ਮੈਂ ਸਿੰਪਲ ਯੋਗਾ ਕਰਨੀ ਹਾਂ, ਸੂਰਯ ਨਮਸਕਾਰ ਕਰਨੀ ਹਾਂ, ਉਹਦੇ ਵਿੱਚ ਆਟੋਮੈਟਿਕ ਇਲੈਵਨ ਜਾਂ ਟਵੈਲਵ ਰੋਜ਼ ਹੋ ਹੀ ਜਾਂਦੇ ਨੇ, ਜਿਆਦਾ ਤੇ ਮੇਰੇ ਕੋਲ ਹੁੰਦੇ ਨੀ
ਨਹੀਂ-ਨਹੀਂ ਤੁਸੀਂ ਔਨਲਾਈਨ ਦੇਖ ਕੇ ਕਰਦੇ ਓ, ਕਿ ਤੁਹਾਨੂੰ ਆਉਂਦਾ ਔਲਰੇਡੀ
ਮੈਂ ਯੋਗਾ ਦਾ ਮੈਂ ਨਾ ਆਪਣੇ ਕੋਲਜ ਸੀ ਨਾ ਜਦੋਂ, ਮੈਂ ਆਪਣੇ ਥ੍ਰਰੀ ਈਅਰ ਦਾ ਪੂਰਾ ਯੋਗਾ ਦਾ ਕੋਰਸ ਕੀਤਾ। ਤਦੇ ਈ, ਤੇ ਮੈਨੂੰ ਆਉਂਦੇ ਨੇ ਮਤਲਬ, ਇਹ ਗੱਲ ਇ
ਅੱਛਾ ਅੱਛਾ, ਤਾਂ ਕਰਕੇ ਥੋੜਾ ਈਜ਼ੀ ਹੋ ਜਾਂਦਾ ਹਨਾ
ਹਾਂ ਬਸ, ਨਾਲੇ ਮੈਂ ਕਰਦੀ ਨੀ ਆ, ਇਨਾ ਨੀ ਮੈਂ ਕਰਦੀ, ਕਦੀ ਕਦਾਰ ਹੋਜੇ ਕਈ ਵਾਰ ਤੇ ਮੈਨੂੰ ਟਾਈਮ ਵੀ ਨੀ ਲੱਗਦਾ, ਮੈਂ ਨਹੀਂ ਵੀ ਕਰਦੀ। ਸਿੰਪਲ ਜਿਹੜਾ ਹੁੰਦਾ ਨਾ, ਟ੍ਰੇਂਗਲ ਪੋਜ ਹੁੰਦਾ ਜਿਹੜਾ ਈਜ਼ੀ, ਬਸ ਇੱਕ ਉਹ ਕਰ ਲੈਨੀ ਆਂ ਤੇ ਹੋਰ ਬਸ, ਇੱਕ ਦੋ ਇੱਕ ਹੋਰ ਕਰ ਲੈਨੀ ਆਂ ਬਸ
ਅੱਛਾ ਤੇ ਵੈਸੇ ਪਾਣੀ ਪੂਰਾ ਦਿਨ ਤੁਸੀਂ ਠੰਢਾ ਪੀਂਦੇ ਹੋ ਕਿ ਤਾਜ਼ਾ ਹੀ ਪੀਂਦੇ ਹੋ?
ਵੈਸੇ ਮੇਰੀ ਪ੍ਰਾਇਰਟੀ ਤੇ ਹੁੰਦੀ ਆ ਤਾਜ਼ਾ ਪਾਣੀ ਦੀ, ਲੇਕਿਨ ਹੁਣ ਉੱਪਰ ਕਿਚਨ ਚ, ਮੇਰੇ ਕਿਚਨ ਚ ਨਹੀਂ ਆਉਂਦਾ ਤਾਜ਼ਾ ਪਾਣੀ। ਤੇ ਫੇਰ ਜੋ ਫਰਿੱਜ ਚ ਹੁਂਦਾ, ਅਗਰ ਮੈਂ ਥੱਲੇ ਹੇਗੀ ਤੇ ਮੈਂ ਤਾਜ਼ਾ ਪਾਣੀ ਪੀਂਦੀ ਹਾਂ
ਅੱਛਾ।
ਕਿਉਂਕਿ ਉੱਪਰ ਨੀ ਆਉਂਦਾ ਨਾ ਤਾਜ਼ਾ ਪਾਣੀ, ਫੇਰ ਅਗਰ ਮੋਟਰ ਲਗਾਓ ਤੇ ਫੇਿਰ ਫਿਰ ੳਨੇ ਵਿੱਚ ਤੇ ਠੰਡਾ ਪਾਣੀ ਹੁੰਦਾ ਤੇ ਠੰਡਾ ਪੀ ਲੈਂਦੇ ਹਾਂ, ਅਗਰ ਮੈਂ ਥੱਲੇ ਬੈਠੀ ਦੀ ਹਾਂ ਥੱਲੇ ਆਂ ਤੇ ਫੇਰ ਤਾਜ਼ਾ ਪਾ ਪੀ ਲੈਂਦੇ ਹਾਂ
ਅੱਛਾ, ਬਸ ਉਹੀ ਨਾ ਪਾਣੀ ਦਾ ਵੀ ਫ਼ਰਕ ਪੈਂਦਾ ਨਾ, ਹੁਣ ਜਿਵੇਂ
ਵੈਸੇ ਮੈਂ ਮੈਂ ਜ਼ਿਆਦਾ ਠੰਡਾ ਪਾਣੀ ਪੀਂਦੀ ਨੀ ਵੈਸੇ, ਮੈਂ ਈਵਨ ਅਜ ਤਕ ਕੋਲਡ ਡਰਿੰਕ ਵੀ ਨੀ ਪੀ ਕੇ ਦੇਖੀ, ਟੇਸਟ ਵੀ ਕੀ ਹੁੰਦਾ, ਮੈਂ ਪੀਂਦੀ ਨੀ ਨਾ ਮੈਨੂੰ ਸਵਾਦ ਲੱਗਦੀ ਆ। ਹਾਂ ਸੀਰੀਅਸਲੀ ਮੈਂ ਨੀ ਪੀਤੀ ਕਦੀ, ਕੋਈ ਮੈਨੂੰ ਸਰਵ ਵੀ ਗਾ ਦਿੰਦੇ ਨੇ ਮੈਂ ਬੜੀ ਔਖੀ ਇਕ ਘੁੱਟ ਪੀਨੀ ਹਾਂ, ਕੋਈ ਭਾਵੇਂ ਸੋਚੇ ਕੀ ਸ਼ਾਇਦ ਬੜੀ ਈਗੋ ਵਾਲੀ ਤਾਂ ਨੀ ਪਰ ਮੇਰੇ ਕੋਲ ਪੀਤੀ ਨੀ ਜਾਂਦੀ, ਮੈਂ ਮੈਨੂੰ ਅੰਦਰ ਹੀ ਨਹੀਂ ਜਾਂਦੀ ਮੇਰੇ। ਮੈਂ ਕੀ ਕਰਾਂ, ਪੀਨੀ ਵੀ ਹਾਂ ਨਾ ਅਗਰ ਮੈਂ ਰੱਖ ਦੇਣੀ ਹਾਂ ਅੱਧਾ ਘੰਟਾ ਉਹ ਪੂਰੀ ਗੈਸ ਨਿਕਲ ਜਾਏਗੀ, ਉਹ ਬਿਲਕੁਲ ਪਾਣੀ ਹੋ ਜਾਏਗਾ ਫਿਰ ਪੀਂਦੀ ਹਾਂ ਮੈਂ
ਅੱਛਾ ਜੀ, ਅੱਛਾ ਤੁਸੀਂ ਬੜਾ ਮਤਲਬ ਆਪਣੇ ਉੱਪਰ ਇੱਕ ਉਹ
ਨਹੀਂ-ਨਹੀਂ ਆਪਣੇ ਉੱਪਰ ਨੀ, ਮੈਂ ਬਚਪਨ ਤੋਂ ਹੀ ਨੀ ਪੀਦੀ, ਜਦੋਂ ਮੈਂ ਛੋਟੀ ਸੀ ਨਾ, ਮੈਂ ਉਦੋਂ ਵੀ ਨੀ ਕਦੀ
ਤੇ ਤੂੰ ਤੁਆਡੇ ਬੱਚੇ ਅੱਗੋਂ
ਮੇਰੇ ਬਚੇ ਤੇ ਛੱਡਦੇ ਨੀ, ਬੋਟਲ ਫਰਿਜ ਚ ਉਹ ਆਟੋਮੈਟਿਕ ਹੀ ਖਾਲੀ ਹੋ ਜਾਂਦੀ ਏ
ਤਾ ਹੀਂ ਤੇ ਕਹਿ ਰਹੀ ਮੈਂ ਵੀ, ਮੈਂ ਤੇ ਚਲੋ ਅਗਰ ਮੰਮਾ ਨੀ ਪੀਂਦੀ ਚ
ਨਹੀਂ ਮੈਂ ਨੀ ਹੈ ਕਿ ਮੈਂ ਪਰਹੇਜ਼ ਕਰਨੀ ਆਂ, ਐਸੀ ਗੱਲ ਨੀ ਹੈ। ਗੁਲਾਬ ਜਾਮੁਨ ਰਸਗੁੱਲਲੇ ਤੇ ਉਝਂ ਮੇਰੇ ਫੇਵਰੇਟ ਨੇ, ਮੈਂ ਉਹ ਵੀ ਬਥੇਰੇ ਖਾਂਦੀ ਹਾਂ, ਐਸੀ ਗੱਲ ਨੀ ਹੈ ਬਸ ਮੈਂ, ਬਸ ਗੱਲ ਮੈਨੇਜ ਦੀ ਵੀ ਕਰਨੀ ਏ ਗੱਲ ਹੈਗੀ ਕੰਮ ਉੱਤੇ, ਸਾਰਾ ਕੰਮ ਅਗਰ ਆਪ ਕਰਨੇ ਏ ਤੇ ਫੇਰ ਸਭ ਹੋ ਜਾਂਦਾ ਮੈਨੇਜ, ਖਾਧਾ ਪੀਤਾ ਵੀ ਡਾਇਜਸਟ ਹੋ ਜਾਂਦਾ ਏ, ਠੀਕ ਏ ਅਗਰ ਬਹਿ ਕੇ ਅਗਰ ਹਾਂਏ ਨੀ ਅਗਰ ਇਕ ਫੁਲਕਾ ਹੈਗਾ, ਤੁਸੀਂ ਬੈਠੇ ਰਹੋਗੇ ਸਾਰਾ ਦਿਨ ਤੇ ਫੈਟ ਓਟੋਮੈਟਿਕ ਚੜੇਗਾ ਈ ਚੜੇਗਾ, ਐ ਗੱਲ ਹੁੰਦੀ ਏ ਜਿੰਨਾ ਸ਼ਰੀਰ ਐਕਟਿਵ ਰੈਹੰਦਾ ਨਾ ਸਹੀ ਰੈਹਂਦਾ ਏ।
ਚਲੋ ਕੋਈ ਨੀ, ਆਵਾਂਗੇ ਏੱਕ ਦਿਨ। ਓਈਓ ਕੈਹ ਰੀਆਂ ਇੱਕ ਦਿਨ ਆਵਾਂਗੇ ਤੂਆਡੇ ਕੋਲ ਨਾ ਪੋਜ ਪੂੱਛ ਕੇ ਜਾਵਾਂਗੀ ਕਿਵੇਂ, ਕਿਵੇਂ ਕਰਦੇ ਆਂ ਯੋਗਾ ਦੇ।
ਸੂਰੇਆ ਨਮਸਕਾਰ ਕਰੇਆ ਕਰੋ ਬਾਸ।
ਬਸ ਤੂਸੀ
ਸਭ ਨਾਲ ਵਧੀਆ, ਸਬ ਤੋਂ ਵਦੀਆ, ਹਾਂ ਬਾਸ ਥੋੜਾ ਜਾ ਓਦੇ ਤੇ ਬਰੀਥ ਦਾ ਹੈਗਾ, ਕਿ ਐ ਇਨਹੇਲ ਕਿਵੇਂ ਕਰਨਾ ਸੇਲ ਕਿਵੇਂ ਕਰਨਾ, ਵੈਸੇ ਓ ਜਦੋ ਕਰੋ ਤੇ ਓਦੋ ਓਟੋਮੈਟਿਕ ਹੋ ਜਾਂਦੈ।
ਅੱਛਾ, ਅੱਛਾ ਚਲੋ ਟਰਾਈ ਕਰਾਂਗੀ ਤੂਆਡੇ ਕੋਲ ਆਵਾਂਗੀ ਠੀਕ ਹੈ ਜੀ, ਹਾਂ।
ਕਮਾਂਦੇ ਹੋ ਨੀ ਤੂਸੀ, ਕੈਹ ਈ ਦੇਂਦੇ ਓ।
ਨਹੀਂ ਹੁਨ ਤੇ ਆਨਾ ਪਏਗਾ ਨਾ। ਆਨਾ ਪਏਗਾ, ਹਾਂ ਠੀਕੇ ਜੀ, ਓਕੇ, ਸਸ਼੍ਰੀ ਕਾਲ, ਓਕੇ ਬਾਏ। ਹੂੰ।